ਹੈਲੋ ਹਾਂਜੀ ੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
ਵਧੀਆ ਵਧੀਆ ਤੁਸੀਂ ਦੱਸੋ
ਆਹ ਠੀਕ ਹੈ ਕਿਰਪਾ ਪਰਮਾਤਮਾ ਜੀ ਸਭ ਕੁਛ ਵਧੀਆ ਚੱਲ ਰਿਹਾ ਜੀ
ਹਾਂਜੀ
ਅ ਅੱਜ ਮੈਂ ਤੁਹਾਡੇ ਨਾਲ ਕੁਛ ਵਿਸ਼ੇਸ਼ ਟੋਪਿਕ ਤੇ ਡਿਸਕਸ ਕਰਨਾ ਚਾਹੁੰਦਾ ਸੀ ਪੰਜ ਸ ਦਸ ਮਿੰਟ ਲੈਣੇ ਸੀ ਤੁਹਾਡੇ ਜੀ
ਹਾਂਜੀ ਹਾਂਜੀ
ਮੈਂ ਥੋੜ੍ਹਾ ਜ ਡਿਸਸ ਕਰਨਾ ਸੀ ਵੀ ਐਜੂਕੇਸ਼ਨ ਦੀ ਕਿੰਨੀ ਕੁ ਇੰਪੋਰਟੈਂਸ ਹੈ ਆਪਣੀ ਲਾਈਫ ਦੇ ਵਿੱਚ
ਦੇਖੋ ਜੇ ਦੇਖਿਆ ਜਾਵੇ ਤਾਂ ਐਜੂਕੇਸ਼ਨ ਦੇ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਆ ਆਪਾਂ ਪੜ੍ਹੇ ਲਿਖੇ ਹੋਵਾਂਗੇ ਆਪਣੇ ਪੈਰਾਂ 'ਤੇ ਸਟੈਂਡ ਹੋਵਾਂਗੇ ਸ਼ਾਇਦ ਇਨ ਫਿਊਚਰ ਜੇਕਰ ਆਪਾਂ ਨੂੰ ਕੁਛ ਕਰਨਾ ਵੀ ਪੈਂਦਾ ਵਾ ਮਤਲਬ ਆਪਣੀ ਅ ਆਰਥਿਕ ਸਥਿਤੀ ਨੂੰ ਥੋੜ੍ਹਾ ਜਿਹਾ ਬੈਟਰ ਬਣਾਉਣ ਦੇ ਲਈਏ ਤਾਂ ਸ਼ਾਇਦ ਆਪਾਂ ਕਰ ਸਕਦੇ ਹਾਂ ਠੀਕ ਹੈ ਰੱਬ ਨਾ ਕਰੇ ਕਦੇ ਵੈਸੇ ਵੀ ਕਦੇ ਆਪਾਂ ਨੂੰ ਕੰਮ ਕਰਨਾ ਪੈ ਜਾਵੇ ਚਲੋ ਆਪਾਂ ਕਰ ਸਕਦੇ ਹਾਂ ਜੇ ਐਜੂਕੇਸ਼ਨ ਹੋਊਗੀ ਹਨਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਐਜੂ ਪਸ਼ਨ ਤੋਂ ਬਿਨਾਂ ਕਿੱਦਾਂ ਦੇ ਕੰਮ ਹੋਣਗੇ ਵੈਸੇ ਵੀ ਐਜੂਕੇਸ਼ਨ ਜ਼ਰੂਰੀ ਹੈ ਕਾਫ਼ੀ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ
ਸਹੀ ਗੱਲ ਗੱਲ ਆ ਜੀ ਕਿਹੜਾ ਨੌਕਰੀਆਂ ਮਿਲੇ ਜੀ
ਹ ਹਾਂਜੀ ਇਹ ਇਹ ਵੀ ਗੱਲ ਹੈ ਬਿਲਕੁਲ ਸਕਲ ਅੱਜ ਕੱਲ੍ਹ ਤਾਂ ਨੌਕਰੀ ਮਿਲਦੀ ਹੋਈ ਨਹੀਂ ਪਰ ਆਪਾਂ ਸਿਰਫ਼ ਨੌਕਰੀ ਦੇ ਲਈ ਪੜ੍ਹੀਏ ਇਹ ਵੀ ਗੱਲ ਵਧੀਆ ਨ ਆ ਆਪਾਂ ਆਪਣੇ ਲਈ ਆਪਣੇ ਯੋਗਾਾਂ ਦਾ ਪੜ੍ਹ ਲਈਏ
ਦੇਖੋ ਜਿਹੜੀ ਮੇਰੇ ਵਿਚਾਰ ਹੈਏ ਮੈਂ ਇਹ ਕਹਿੰਦਾ ਵੀ ਹਰੇਕ ਇਨਸਾਨ ਨੂੰ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਠੀਕ ਹੈ ਆਪਾਂ ਇਹ ਗੱਲ ਬੜੇ ਆਸਾਨੀ ਨਾਲ ਕਹਿ ਦਿੰਦੇ ਹਾਂ ਕਿ ਪੜ੍ਹ ਦੇ ਕਿਹੜਾ ਨੌਕਰੀ ਮਣੀ ਹੈ ਪਰ ਪੜੇ ਲਿਖੇ ਬਗੈਰ ਵੀ ਕੁਛ ਨੀ ਮਿਲਣਾ ਜੀ ਆਪਾਂ ਨੂੰ ਅੱਜ ਕੱਲ ਦਾ ਦੇਖੋ ਜਿਹੜਾ ਸੰਘਰਸ਼ ਦਾ ਟਾਈਮ ਹੈ ਮੇਰੇ ਹਿਸਾਬ ਨਾਲ ਦੋਨਾਂ ਦਾ ਅਰਨਿੰਗ ਹੈਂਡ ਹੋਣਾ ਜਰੂਰੀ ਹੈ ਕੁਝ ਸਮਝ ਜਦੋਂ ਉੱਥੇ ਜੈਂਟਸ ਕਮਾ ਲੈਂਦਾ ਸੀ ਡੇਡੀ ਤੇ ਘਰ ਦਾ ਕੰਮ ਕਰ ਲੈਂਦੀ ਸੀ ਤੇ ਗੁਜ਼ਾਰਾ ਚੱਲ ਜਾਂਦਾ ਸੀ ਪਰ ਅੱਜ ਕੱਲ ਦੇ ਜਿੰਨਾ ਜਿਹੜਾ ਦੌਰ ਹੈ ਖਰਚੇ ਹੀ ਇੰਨੇ ਵੱਧ ਗਏ ਨੇ ਕਿ ਦੋਨਾਂ ਨੂੰ ਅਰਨਿੰਗ ਹੈਂਡ ਹੋਣਾ ਮੇਰੇ ਨਾਲ ਜ਼ਰੂਰੀ ਹੈ ਤਾਂ ਹੀ ਥੋੜਾ ਜਿਹਾ ਘਰ ਤੋਂ ਗ ਯਾਰ ਵਧੀਆ ਸਕਦਾ ਜੀ
ਹਾਂਜੀ ਚਲੋ ਠੀਕ ਹੈ ਦੋਨਾਂ ਨੂੰ ਵੀ ਕਮਾਉਣਾ ਚਾਹੀਦਾ ਵਾ ਅੱਜ ਦੇ ਸਮੇਂ ਦੇ ਵਿੱਚ ਕਹਿ ਸਕਦੇ ਹਾਂ ਆਪਾਂ ਤੇ ਪਰ
ਹਾਂ ਹੀ ਹੈ ਕਿ ਜੇ ਅਰਨਿੰਗ ਹੈਡ ਉਦੇ ਲਏ ਸਟੱਡੀ ਜ਼ਰੂਰੀ ਹੈ ਜੀ ਵੈਸੇ ਵੀ ਆਪਾਂ ਨੂੰ ਨੌਲੇਜ ਲਈ ਆਪਾਂ ਨੂੰ ਐਜੂਕੇਸ਼ਨ ਲੈਣੀ ਬੜੀ ਜ਼ਰੂਰੀ ਹੈ ਜੀ
ਹਾਂਜੀ ਕਿਉਂਕਿ ਪਹਿਲਾਂ ਹੁੰਦੀਆਂ ਸੀ ਨਾ ਗਰਲਸ ਅੰਦਰ ਹੀ ਹੁੰਦੀਆਂ ਸੀ ਚਲੋ ਬਾਹਰ ਬਹੁਤ ਘੱਟ ਨਿਕਲਦੀਆਂ ਸੀ ਪਰ ਅੱਜ ਕੱਲ ਤਾਂ ਵਰਕਿੰਗ ਵੂਮਨ ਹੀ ਨੇ ਮੋਸਟਲੀ ਸਾਰੀਆਂ ਜੇ ਆਪਾਂ ਦੇਖੀਏ ਹਾਂਜੀ ਬਿਲਕੁਲ
ਮਤਲਬ ਬਿਨਾਂ ਐਜੂਕੇਸ਼ਨ ਦੇ ਤਾਂ ਬੰਦੇ ਦੀ ਕੋਈ ਲਾਈਫ ਨੀ ਹੈਗੀ ਜੀ
ਹਾਂਜੀ ਹਾਂਜੀ ਬਿਲਕੁਲ ਕਹਿ ਸਕਦੇ ਹਾਂ ਵੀ ਦੇਖੋ ਅਹ ਵੈਸੇ ਵੀ ਦੇਖੋ ਜੈਂਟਸ ਮੁੰਡਿਆਂ ਦਾ ਪੜ੍ਹਿਆ ਲਿਖਿਆ ਵੀ ਜ਼ਰੂਰੀ ਹੈ ਕੁੜੀਆਂ ਦਾ ਵੀ ਦੋਨਾਂ ਦੀ ਆਪਣੀ ਹੀ ਇੰਪੋਰਟੈਂਸ ਆ ਪੜ੍ਹਨਗੇ ਤਾਂ ਹੀ ਕੁਛ ਸਟੈਂਡ ਹੋ ਪਾਉਣਗੇ ਆਪਣੀ ਲਾਈਫ ਨੂੰ ਨਾ ਵਧੀਆ ਬਣਾ ਪਾਉਣਗੇ ਫਿਰ ਅੱਗੇ ਆਪਣੇ ਜਿਹੜੀ ਜਨਰੇਸ਼ਨ ਉਹਨਾਂ ਦੀ ਆਪਣੇ ਬੱਚਿਆਂ ਨੂੰ ਵੀ ਵਧੀਆ ਪੜ੍ਹਾ ਲਿਖਾ ਕੇ ਇਹਨਾਂ ਨੂੰ ਇੰਪੋਰਟੈਂਸ ਪਤਾ ਹੋਊਗੀ ਹਾਂਜੀ ਬਿਲਕੁਲ ਐਜੂਕੇਸ਼ਨ ਦੀ ਇੰਪੋਰਟੈਂਸ ਪਤਾ ਹੋਊਗੀ ਉਹਨਾਂ ਨੂੰ ਤੇ ਫਿਰ ਆਪਣੇ ਬੱਚਿਆਂ ਨੂੰ ਵੀ ਦੇਖੋ ਅੱਜ ਕੱਲ੍ਹ
ਸਰਵਿਸ ਕਰਨਾ ਬਿਜਨੈਸ ਕਰਨਾ ਉਦਾਂ ਲਏ ਵਿ ਅਪਾ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਬਿਨਾ ਆਪਾਂ ਐਜੂਕੇਸ਼ਨ ਤੋਂ ਕੋਈ ਬਿਜਨਸ ਵੀ ਨੀ ਕਰ ਸਕਦੇ
ਚਾਹੇ ਬਿਜਨਸ ਕਰਨਾ ਚਾਹੇ ਆਪਾਂ ਕੋਈ ਵੀ ਜੋਬ ਕਰਨੀ ਆ ਹੈ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਚਾਹੇ ਚਾਹੇ ਚਲੋ ਜੋ ਗਵਰਮੈਂਟ 'ਚ ਮਿਲੀ ਜਾਂਦੀ ਹੈ ਚਲੋ ਤਾਂ ਆਪਣਾ ਗੁੱਡ ਲੱਕ ਆ ਹੈ ਨਾ ਪਰ ਐਜੂਕੇਸ਼ਨ ਹੋਣੀ ਤਾਂ ਜ਼ਰੂਰੀ ਹੋਈ ਆ ਆਪਾਂ ਇਹ ਉਮੀਦ 'ਚ ਰਹੀਏ ਕਿ ਹਾਂਜੀ ਚਲੋ ਆਪਾਂ ਤਾਂ ਪੜਾਂਗੇ ਜੇ ਆਪਾਂ ਨੂੰ ਨੌਕਰੀ ਮਿਲੂਗੀ ਹਨਾ ਪਰ ਨੌਕਰੀ ਨਾਲ ਦੇਖੋ ਚਲੋ ਗਵਰਮੈਂਟ ਜੋਬ ਨਹੀਂ ਆਪਾਂ ਪ੍ਰਾਈਵੇਟ ਸੈਕਟਰ ਚ ਕੰਮ ਕਰਕੇ ਥੋੜੇ ਬਹੁਤੇ ਤਾਂ ਆਪਣੇ ਜੋ ਕਮਾ ਸਕ
ਹਾਂਜੀ ਹਾਂਜੀ ਹਾਂਜੀ ਹਾਂਜੀ
ਅਟਣੇ ਪੈਣ ਆਪਾਂ ਆਪਾਂ ਨੂੰ ਆਪਾਂ ਆਪਣੀ ਯੋਗਾ ਕਰ ਸਕਦੇ ਹਾਂ
ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਨਾਲੇ ਸਭ ਤੋਂ ਬੜੀ ਗੱਲ ਹੈ ਜਦੋਂ ਸਮਾਜ ਚ ਕਿਸੇ ਨੂੰ ਵਿਛਰਨਾ ਪਾਓ ਐਜੂਕੇਸ਼ਨ ਹੋਏਗੀ ਆਪਾਂ ਨੂੰ ਕੁਛ ਨੌਲੇਜ ਹੋਏਗੀ ਆਪਾਂ ਉਹਨ ਕੋਈ ਗੱਲਬਾਤ ਕਰਦਾ ਕੋਈ ਗੱਲਬਾਤ ਪੁੱਛੇ ਦਾ ਆਪਾਂ ਨੂੰ ਆਪਾਂ ਉਹਦੀ ਗੱਲ ਜਵਾਬ ਢੰਗ ਨਾਲ ਦੇ ਪਾਉਂਦੇ ਹਾਂ ਜਦੋਂ ਆਪਾਂ ਨੂੰ ਐਜੂਕੇਸ਼ਨ ਆਪਾਂ ਨੌਲੇਜ ਹੀ ਕੁਛ ਨੀ ਹੈ ਤੇ ਆਪਾਂ ਕੀ ਕਰ ਸਕਦੇ ਹਾਂ
ਦੇਖੋ ਐਜੂਕੇਸ਼ਨ ਦੇ ਨਾਲ ਆਪਾਂ ਨੂੰ ਕਾਫ਼ੀ ਹੋਰ ਵੀ ਮਨਰਜ਼ ਆਉਂਦੇ ਆ ਉੱਠਣਾ ਬੈਠਣਾ ਗੱਲਬਾਤ ਕਰਨੀ ਹਨਾ ਮਲਬ ਸਾਰਾ ਕੁਝ ਸਿੱਖਦੇ ਆ ਹਾਂਜੀ ਬਿਲਕੁਲ ਐਜੂਕੇਸ਼ਨ ਨਾਲ ਆਪਾਂ ਹਰੇਕ ਚੀਜ਼ ਸਿੱਖ ਹਾਂ
ਕੁਛ ਇੱਦਾਂ ਦੇ ਲੋਕ ਵੀ ਹੈਗੇ ਹੈ ਜਿਹੜੇ ਗੇਮਸ ਵਗੈਰਾ ਕਿੰ ਜ਼ਿਆਦਾ ਜਾਂਦੇ ਉਹ ਕਹਿੰਦੇ ਜੇ ਗੇਮਸ ਅੱਛੀ ਹੈਗੀ ਜੀ ਫਿਰ ਭਾਵੇਂ ਪੜ੍ਹਾਈ ਘੱਟ ਹੋ ਜਾਵੇ ਕੋਈ ਚੱਕਰ ਨਹੀਂ ਪਰ ਮੇਰੀ ਥਿੰਕਿੰਗ ਇਹ ਚਾਹੇ ਬੰਦਾ ਗੇਮਸ ਜਾ ਰਿਹਾ ਜਾਂ ਕਿਸੇ ਵੀ ਐਕਟੀਵਿਟੀ ਜਾ ਰਿਹਾ ਪਰ ਐਜੂਕੇਸ਼ਨ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਪ੍ਰਾਪਤ ਕਰ ਸਕਦਾ ਜੀ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ, ਐਜੂਕੇਸ਼ਨ ਤਾਂ ਚਾਹੀਦੀ ਈ ਐ ਅੱਜ ਦੇ ਸਮੇਂ ਵਿੱਚ
ਹਾਂ ਬਹੁਤ ਜ਼ਿਆਦਾ ਹੋ ਗਈ ਇਹ ਠੀਕ ਹੈ ਕਿ ਐਜੂਕੇਸ਼ਨ ਦੇ ਹੁਣ ਥੋੜ੍ਹੇ ਸੋਰਸਿਸ ਬਦਲ ਗਏ ਕਈ ਵਾਰ ਹੁਣ ਆਪਾਂ ਕਈ ਹੈਗੇ ਹਾਂ। ਫ ਸਕੂਲਾਂ ਚ ਘੱਟ ਅਤੇ ਜਾ ਕੇਰ ਅਜੇ ਘਰੇ ਬੈਠੇ ਜੀ ਡੰਮੀ ਐਡਮਿਸ਼ਨ ਵਗੈਰਾ ਲੈ ਕੇ ਪੜ੍ਹ ਪੁੜ ਲੈਂਦੇ ਨੇ ਜ ਚਲੋ ਅ ਕਰ ਲੈਂਦੇ, ਪਰ ਮੈਂ ਡਮੀ ਐਡਮਿਸ਼ਨ ਦੀ ਪੜ੍ਹਾਈ ਨੂੰ ਵੀ ਕੋਈ ਪੜ੍ਹਾਈ ਨੂੰ ਵਧੀਆ ਜ਼ਿਆਦਾ ਪੜ੍ਹਾਈ ਨਹੀਂ ਮੰਨਦਾ ਕਿਉਂਕਿ ਡੰਮੀ ਨਾਲ ਤੁਸੀਂ ਜ਼ਿਆਦਾ ਵਧੀਆ ਨੌਲੇਜ ਨਹੀਂ ਕਰਾ ਸਕਦੇ। ਕਰ ਸਕਦੇ ਜੀ।
ਹਾਂਜੀ ਪਰ ਅੱਜ ਕੱਲ ਪੈਸਾ ਬਹੁਤ ਜ਼ਰੂਰੀ ਹੈ ਨਾ ਤਾਂ ਪੈਸਾ ਹੋਊਗਾ ਤਾਂ ਹੀ ਕਿਉਂਕਿ ਸਟੱਡੀ ਵੀ ਮਹਿੰਗੀ ਹੋ ਚੁੱਕੀ ਆ ਮੋਸਟਲੀ ਤਾਂ ਕਈਆਂ ਨੂੰ ਦੇਖੋ ਕਰਨੀ ਪੈਂਦੀ ਹੈ ਡਮੀ ਕਲਾਸਿਸ ਵੀ ਲਗਾਣੀਆਂ ਪੈਂਦੀਆਂ ਨੇ ਨਾ, ਇਸੇ ਰੀਜ਼ਨ ਕਰਕੇ ਹਾਂਜੀ ਚਲੋ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਅਸੀਂ ਆਪਣੀ ਸਟੱਡੀ ਜੋਗਾ ਕਮਾ ਕੇ ਆਪਣੀ ਸਟੱਡੀ ਕਰ ਲਈਏ ਮਤਲਬ ਉਹਨਾਂ ਦੇ ਵੀ ਹੁੰਦੇ ਵੀ ਅਸੀਂ ਵੀ ਪੜ੍ਹੀਏ ਹਨਾ ਚਲੋ ਆਪਣਾ ਕਮਾ ਕੇ ਪੜ੍ਹ ਲੈਂਦੇ ਆ ਕਈਆਂ ਦੇ ਘਰ ਦੇ ਹਾਲਾਤ ਏਦ ਨਹੀਂ ਹੁੰਦੇ। ਹੈਗੇ ਕਿ ਚਲੋ ਵਧੀਆ ਕਾਲਜ ਆ ਵਧੀਆ ਸਕੂਲ ਐਡਮਿਸ਼ਨ, ਲੈ ਸਕਣ ਤਾਂ ਫਿਰ ਉਹ ਬੱਚਿਆਂ ਨੂੰ ਫੋਰਸਫੁਲੀ ਡਮੀ ਜਿਹੜੀ ਆ।
ਕਰਨੀ ਪੈਂਦੀ ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਚਲੋ ਗੱਲ ਹੈ ਕਿ ਚਲੋ ਡਮੀ ਲੈ ਰਹੇ ਚਾਹੇ ਕਿਸੇ ਤਰਾ ਫਿਰ ਗੱਲ ਵੀ ਐਜੂਕੇਸ਼ਨ ਹੋਣਾ ਤਾਂ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ
ਹਾਂਜੀ-ਹਾਂਜੀ, ਬਿਲਕੁਲ ਐਜੂਕੇਸ਼ਨ ਦਾ ਜ਼ਰੂਰੀ ਹੈ ਜ਼ਰੂਰੀ ਹੈ। ਕਿਉਂਕਿ ਐਜੂਕੇਸ਼ਨ ਹੋਊਗੀ ਚਲੋ ਬਿਲਕੁਲ ਬੋਇਜ਼ ਹੋਣਗੇ ਚਲੋ ਆਪਣੀ ਫੈਮਲੀ ਨੂੰ ਵਧੀਆ ਸਕਿਓਰ ਕਰ ਪਾਣਗੇ ਹਨਾ। ਗਰਲਸ ਐਜੂਕੇਟਿਡ ਹੋਣਗੀਆਂ। ਤਾਂ ਉਹ ਵੀ ਆਪਣੀ ਫੈਮਿਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਪੋਰਟ ਕਰ ਪਾਣਗੀਆਂ। ਆਪਣੇ ਹਸਬੈਂਡ ਦੀ ਹੈਲਪ ਕਰ ਪਾਣਗੀਆਂ ਬਿਲਕੁਲ।
ਹਾਂਜੀ-ਹਾਂਜੀ, ਹਾਂਜੀ। ਗਰਲਸ ਵੀ ਗਰਲਸ ਲਈ ਤਾਂ ਮੈਂ ਕਿਹਾ ਮੈਂ ਕਹਿਨਾ ਬੋਇਸ ਨਾਲ ਵੀ ਜ਼ਿਆਦਾ ਜਿਵੇਂ ਚੜਾਉਣਾ ਪਵੇ ਉਹਦੇ ਸਿਰ ਤੇ ਦੋ ਦੋ ਡਿਪੈਂਡ ਕਰਦੀ ਹੈ ਫੈਮਿਲੀ
ਬਿਲਕੁਲ-ਬਿਲਕੁਲ ਗਰਲਸ ਤਾਂ ਐਜੂਕੇਟ ਹੋਣਾ ਅੱਜ ਦੇ ਸਮੇਂ ਵਿੱਚ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ।
ਕਿਉਂਕਿ ਦੇਖੋ ਪਹਿਲਾਂ ਆਪਣੇ ਪਰਿਵਾਰਕ ਫੈਮਿਲੀ ਨਾਲੋਂ ਡਿਪੈਂਡ ਹੁੰਦੀਆਂ ਨੇ। ਪਰ ਫਿਰ ਅੱਗੇ ਜਾ ਕੇ ਜਿਹੜੇ ਇਨਲਾਦ ਵੀ ਜਾਂਦੀਆ ਉਹਨਾਂ ਦੀ ਫੈਮਿਲੀ ਫੇਰ ਉਸ ਤੋਂ ਬਾਅਦ ਉਹਦੀ ਆਪਣੀ ਫੈਮਿਲੀ ਜਿਹੜੀ ਹੋਈ ਜਾਂਦੀ ਆ ਉਹ ਬ ਦੇਖੋ ਇਕ ਲੇਡ ਤਾਂ ਹੀ ਗਾਈਡ ਕਰ ਸਕੇ ਜੀ ਉਹਦੇ ਕੋਲ ਆਪ ਕੁਛ ਨੌਲੇਜ ਹੋਏਗੀ ਜੀ। ਹੁਣ ਅੱਜ ਕੱਲ੍ਹ ਦੀ ਆਪਾਂ ਦੇਖ ਰਹੇ ਹਾਂ ਛੋਟੇ-ਛੋਟੇ ਬੱਚੇ ਟਿਊਸ਼ਨਾਂ ਤੇ ਲੱਗੇ ਹੋਏ ਨੇ ਨਰਸਿ ਕੇ ਜੀ ਫਸਟ ਦੇ ਬੱਚੇ ਟਿਊਸ਼ਨ ਤੇ ਚਲੇ ਜਾਂਦੇ ਨੇ। ਜੇ ਲੇਡੀਜ਼ ਪੜ੍ਹੀ ਲਿਖੀ ਹੋਏਗੀ ਘੱਟੋ-ਘੱਟ ਛੋਟੀਆਂ ਕਲਾਸਾਂ ਲਈ ਤਾਂ ਉਹਨਾਂ ਨੂੰ ਥੋੜ੍ਹਾ ਆਪ ਗਾਈਡ ਕਰ ਸਕਦੀ ਆ ਜੀ।
ਜੀ ਇੰਨਾ ਕੁ ਤਾਂ ਪੜ੍ਹੀ ਲਿਖੀ ਹੋਵੇ ਕਿ ਆਪਣੇ ਬੱਚੇ ਨੂੰ ਪੜ੍ਹਾ ਸਕੇ ਹਾਂ
ਹਾਂ ਚਲੋ ਜਿਆਦਾ ਵੱਡੀਆਂ ਕਲਾਸ ਛੋੜੀਆਂ ਐਸੇ ਮੇਰੇ ਹਿਸਾਬ ਨਾਲ ਫਿ ਲੈਵਲ ਤੱਕ ਤਾਂ ਮੈਂ ਕਿਹਾ ਚਾਹੀਦਾ ਵੀ ਲੇ ਡੀ ਨੂੰ ਆਪਣੇ ਬੱਚੇ ਨੂੰ ਆਪ ਉਹ ਵੀ ਜਿਹੜਾ ਦੇਖੋ ਨਰਸਰੀ ਗਏ ਸੀ ਚਾਰ ਪੰਜ ਸ ਸਾਲ ਦਾ ਬੱਚਾ ਉਹ ਪਹਿਲਾਂ ਹੀ ਚਾਰ ਪੰਜ ਘੰਟੇ ਛੇ ਘੰਟੇ ਸਕੂਲ ਲਗਾ ਕੇ ਆ ਰਿਹਾ। ਫੇਰ ਦੋ ਘੰਟੇ ਆਪਾਂ ਨੂੰ ਟਿਊਸ਼ਨ ਤੇ ਭੇਜ ਫੇਰ ਭੇਜ ਦੇਣੇ ਹਾਂ।
ਹਾਂਜੀ।
ਉੱਥੇ ਰਹਿ ਜਾਂਦਾ ਫਿਰ ਜੇ ਜੋ ਹੁਣ ਇੰਨਾ ਕੁਛ ਬੱਚਾ ਉਹ ਕਰੀਏ ਫਿਰ ਉ ਉਹੀ
ਬਿਲਕੁਲ-ਬਿਲਕੁਲ ਉਹੀ ਤਾਂ ਹੈਗੀ ਕਿ ਬੱਚੇ ਨੂੰ ਖੇਡਣ ਲਈ ਵੀ ਸੰਬ ਚਾਹੀਦਾ ਜੋ ਅਸੀਂ ਅੱਜ ਦੇ ਸਮੇਂ ਵਿੱਚ ਉਹਨੂੰ ਦੇਣ ਦੇ ਹੀ ਨਹੀਂ ਪਾ ਰਹੇ।
ਸਾਨੂੰ ਯਾਦ ਆ ਅਸੀਂ ਜਦੋਂ ਸਕੂਲ ਆਂਦੇ ਸੀ ਦੋ ਵਜੇ ਤਿੰਨ ਵਜੇ ਘਰੇ ਆਣਾ ਮੁੰਡਾ ਰੈਸਟ ਕਰਨੀ ਸ਼ਾਮ ਨੂੰ ਪੰਜ ਤੋਂ ਛੇ ਜਾਂ ਲਾ ਲਓ ਛੇ ਤੋਂ ਇੱਕ ਘੰਟਾ ਖੇਡਦਾ ਹੀ ਖੇਡਦਾ ਕਦੀ ਸ਼ੂ ਛੜੀਕਾ ਖੇਡ ਲਿਆ ਕਦੀ ਭੱਜਣ ਭੁੱਜਣ ਖੇਡਣ ਅੱਜ ਕੱਲ ਉਹ ਗੇਮਾਂ ਰਹੀਆਂ ਨੀ ਹੈਗੀਆਂ ਜੀ ਦੇਖੋ
ਤਾਂ ਹੈ ਹੀ ਨੀ ਬੱਚੇ ਇੰਨਾ ਇਨ੍ਹਾਂ ਭੱਜ ਵੀ ਨਹੀਂ ਸਕਦੇ ਬੱਚੇ ਥੱਕ ਜਾਂਦੇ ਨੇ
ਥੱਕ ਜਾਂਦੇ ਨੇ ਉਹ ਇਸੇ ਕਰਕੇ ਨੇ ਹੁਣ ਅਭਿਆਸ ਹੀ ਨਹੀਂ ਹੈਗਾ ਪ੍ਰੈਕਟਿਸ ਨੀ ਹੈਗੀ ਜੀ ਭੱਜਣ ਦੌੜਨ ਦੀ
ਬੱਚਿਆਂ ਨੂੰ ਥੋੜਾ ਜਿਹਾ ਟਾਈਮ ਖੇਡਣ ਦੇ ਲਈ ਵੀ ਦਿੱਤਾ ਜਾਵੇ।
ਹਾਂਜੀ ਜ਼ਰੂਰੀ ਹੈ ਸ਼ਾਮ ਨੂੰ ਇੱਕ ਆਪਾਂ ਥੋੜਾ ਜਿਹਾ ਨਾ ਮੋਡਰਨ ਹੋ ਕੇ ਬੱਚੇ ਨੂੰ ਬਾਹਰ ਕਢਦੇ ਬੱਚੇ ਜੇ ਮਿੱਟੀ ਲੱਗੇਗੀ। ਉਹ ਐਵੇਂ ਹੋ ਗੰਦਾ ਹੋ ਜਾਏਗਾ ਜੀ ਉਹ ਬੜਾ ਸੈਂਸਟਿਵ ਜਿਹਾ ਬਣਾ ਕੇ ਰੱਖਿਆ ਬੱਚਿਆਂ ਨੂੰ ਆਪਾਂ ਨੇ
ਪੜ੍ਹੇ ਲਿਖੇ ਹੋਣਗੇ ਉਹ ਨੂੰ ਪਤਾ ਮਿੱਟੀ ਦੀ ਵੈਲਿਊ ਕੀ ਆ। ਉਹ ਆਪਣੇ ਬੱਚੇ ਨੂੰ ਮਿੱਟੀ ਚ ਖੇਡਣ ਦੇਣਗੇ।
ਦੇਣਗੇ ਦੇਣਗੇ ਪਰ ਦੇਖੋ ਮੈਂ ਕਈ ਵਾਰ ਆਰਡ ਗੁਆਂਢ ਚ ਦੇਖਿਆ ਹਾਂ ਕਈ ਵਾਰ ਦੇਖਿਆ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਉਹ ਜ਼ਿਆਦਾ ਸੈਂਸਟਿਵ ਹੋਏ ਪਏ ਨੇ ਅੱਜ ਕੱਲ੍ਹ
ਹਾਂਜੀ ਇਹ ਵੀ ਕਹਿ ਸਕਦੇ ਹਾਂ। ਉਹ ਜ਼ਿਆਦਾ ਬਿਲਕੁਲ ਬਿਲਕੁਲ ਹਾਂਜੀ। ਪਰ ਨਹੀਂ ਜਿੱਥੋਂ ਤੱਕ ਆਪਾਂ ਪੜ੍ਹਦੇ ਹਾਂ ਹਨਾ ਬੁੱਕ ਦੇ ਵਿੱਚ ਦੇਖੋ ਆਪਾਂ ਵੀ ਪੜ੍ਹੇ ਹਾਂ ਅਹ ਵੀ ਮਿੱਟੀ ਚ ਖੇਡਣਾ ਬੱਚੇ ਲਈ ਕਿੰਨਾ ਜ਼ਰੂਰੀ।
ਜ਼ਰੂਰੀ ਹੈ ਜੀ ਜ਼ਰੂਰੀ ਹੈ।
ਮਿੱਟੀ ਨੁਕਸਾਨ ਕਰਨ ਦੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਮਿੱਟੀ ਨੁਕਸਾਨ ਨੀ ਕਰਦੀ ਸਗੋਂ ਬੱਚੇ ਨੂੰ ਦੇ ਵਿੱਚ ਕੁਛ ਮਤਲਬ ਕੁਆਲਿਟੀਜ਼ ਲੈ ਕੇ
ਐਨਰਜੀ ਆਦੀ ਹੈ ਐਨਰਜੀ ਹੈ ਸੋਲਿਡ ਸਿਰਪ ਬਣਦਾ ਜੀ
ਬਿਲਕੁਲ ਬਿਲਕੁਲ ਦੇਖੋ ਆਪਾਂ ਧੁੱਪ ਚ ਨਿਕਲਣਾ ਪਸੰਦ ਨਹੀਂ ਕਰਦੇ ਵਿਟਾਮਿਨ ਡੀ ਕਿੱਥੋਂ ਮਿਲਣਾ। ਆਪਣੇ ਬੱਚਿਆਂ ਨੂੰ ਕਿੱਥੋਂ ਉਹਨਾਂ ਦੀਆਂ ਜਿਹੜੀਆਂ ਬੋਨਜ ਨੇ ਡਵੈਲਪ ਪਾਉਣੀਆ। ਬਿਲਕੁਲ ਬਿਲਕੁਲ।
ਆਰਟੀਫਿਸ਼ਅਲ ਵਿਟਾਮਨ ਡੀ ਹੋ ਗਿਆ।
ਹਾਂਜੀ ਬਿਲਕੁਲ ਬਿਲਕੁਲ ਨੀ ਲੈ ਰਹੇ।
ਸ਼ੁਰਕਲ ਮਿਲਾ ਕੇ ਹਾਂ ਵੀ ਐਜੂਕੇਸ਼ਨ ਵ ਇੱਕ ਇਨਸਾਨ ਦੀ ਲਾਈਫ ਵੀ ਇੱਕ ਬਹੁਤ ਵਧੀਆ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਇਸ ਕਰਕੇ ਹਰੇਕ ਇਨਸਾਨ ਨੂੰ ਐਜੂਕੇਟਡ ਹੋਣਾ ਬਹੁਤ ਜ਼ਰੂਰੀ ਹੈ ਜੀ।
ਚਲੋ ਹੋਰ ਠੀਕ ਠਾਕ ਵਧੀਆ ਜੀ।
ਹਾਂਜੀ ਹਾਂਜੀ ਵਧੀਆ ਵਧੀਆ ਜੀ।
ਬਹੁਤ ਵਧੀਆ ਸੀ ਗੱਲਬਾਤ ਕਰਕੇ ਵਧੀਆ ਲੱਗਿਆ ਜੀ ਤੁਹਾਡਾ
ਹਾਂਜੀ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ।